ਹਾਂਜੀ, ਸਤਿ ਸ਼੍ਰੀ ਅਕਾਲ ਆਂਟੀ ਜੀ।
ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
ਹਾਂਜੀ, ਹੋਰ ਠੀਕ ਹੋ?
ਹਾਂਜੀ ਵਧੀਆ, ਤੁਸੀਂ ਸੁਣਾਓ?
ਹਾਂਜੀ ਹਾਂਜੀ, ਸਭ ਵਧੀਆ, ਘਰ ਪਰਿਵਾਰ ਸਭ ਠੀਕ ਹੈ?
ਪਰਿਵਾਰ ਸਭ?
ਹਾਂਜੀ ਹਾਂਜੀ, ਸਭ ਵਧੀਆ।
ਚਲੋ ਜੀ, ਵਧੀਆ ਹੀ ਚਾਹੀਦੈ।
ਹਾਂਜੀ, ਹੋਰ ਸੁਣਾਓ?
ਬਸ ਵਧੀਆ, ਬ ਜੀ ਬਸ ਮੈਂ ਤਾਂ ਬਸ ਹੁਣ ਸੀਜ਼ਨ ਹੈ ਥੋੜਾ, ਅਚਾਰ ਚੂਰ ਦਾ ਸੀਜਨ ਚੱਲਦਾ ਪਿਆ। ਮੈਂ ਕਿਹਾ ਚਲੋ, ਮੈਂ ਉਹੀ ਅਚਾਰ ਬਾਰੇ ਸੋਚਦੀ ਪਈ ਸੀ ਅੱਜ ਅਚਾਰ ਪਾ ਲੈਂਦੇ ਅਪਾਂ।
ਹਾਂਜੀ ਹਾਂਜੀ, ਮੈਂ ਵੀ ਤੁਹਾਨੂੰ ਨਾ ਅਚਾਰ ਬਾਰੇ ਹੀ ਫ਼ੋਨ ਕੀਤਾ ਸੀ। ਮੈਂ ਕਿਹਾ ਆਂਟੀ ਜੀ ਨਾ, ਮੈਂ ਕਿਸੇ ਕੋਲ ਪੁੱਛਿਆ ਸੀ ਉਹਨਾਂ ਨੇ ਦੱਸਿਆ ਮੈਨੂੰ, ਕਿ ਆਂਟੀ ਜੀ ਅਚਾਰ ਬਹੁਤ ਵਧੀਆ ਪਾਉਂਦੇ ਹੈ, ਤੇ ਮੈਂ ਕਿਹਾ ਚਲੋ ਮੈਂ ਵੀ ਉਹਨਾਂ ਕੋਲੋਂ ਟਰਾਈ ਕਰਕੇ ਦੇਖਦੀ ਹਾਂ।
ਹਾਂ, ਮੈਂ ਬਸ ਏਹੀ ਅੱਜ ਕਰਦੀ ਪਈ ਸੀ, ਮੈਂ ਕਿਹਾ ਮੌਸਮ ਵੀ ਠੀਕ ਹੈ। ਤੇ ਅਚਾਰ ਲੈ ਕੇ ਥੋੜ੍ਹਾ, ਅਚਾਰ ਪਾ ਲਈਏ। ਤੁਸੀਂ ਕਿਹੜਾ ਅਚਾਰ ਪਾਉਣਾ ਤੁਸੀਂ?
ਹਾਂਜੀ, ਮੈਂ ਨਾ ਅੰਬ ਦਾ ਪਵਾਉਂਗੀ।
ਠੀਕ ਹੈ ਅੰਬ ਦਾ ਅਚਾਰ, ਤੁਸੀਂ ਇੰਝ ਕਰਨਾ ਨਾ, ਤੁਸੀਂ ਤੁਸੀਂ ਅੰਬ ਵਗੈਰਾ ਲਿਆਦੇ ਨੇ ਅੱਜ, ਕਿ ਨੀ ਅਜ਼ੇ ਲਿਆਂਂਦੇ?
ਹਾਂਜੀ ਹਾਂਜੀ, ਲੇ ਆਏ ਹਾਂ।
ਅੱਛਾ, ਤੇ ਮਤਲਬ ਕਿੰਨੀ ਕੁਨੀ ਕਿੰਨਾ ਪਾਓਗੇ ਤੁਸੀਂ ਅਚਾਰ?
ਜ਼ਿਆਦਾ ਨਹੀਂੀ ਪਾਉਣਾ, ਲਿਮਿਟ ਦਾ ਹੀ ਪਾਉਣਾ।
ਮਤਲਬ ਪੰਜ ਕਿੱਲੋ ਤੇ ਪਾਓਗੇ ਨਾ, ਹਾਂ ਤੁਸੀਂ ਪੰਜ ਕਿਲੋ ਅੰਬ ਨੂੰ ਲੈ ਕੇ, ਉਹਨੂੰ ਪਹਿਲੇ ਉਹ ਨਾ ਅਗਰ ਤਾਂ ਤੁਸੀਂ ਕਰ ਕਟਿੰਗ ਕਰਨੀ ਹੈ, ਤਾਂ ਕਰ ਕਟਿੰਗ ਕਰ ਲਉ ਨਹੀਂ ਤੇ ਵੈਸੇ ਤਾਂ ਅੱਜ ਕੱਲ੍ਹ ਤੇ ਉਹ, ਜ ਤੁਸੀਂ ਜਿੱਥੋਂ ਤੁਸੀਂ ਖਰੀਦੋਗੇ, ਉਹੀ ਕਟਿੰਗ ਕਰ ਦਿੰਦੇ ਨੇ
ਹਾਂਜੀ ਹਾਂਜੀ
ਤੁਲਸੀ ਕਟਿੰਗ ਕਰਵਾ ਕੇ ਲੈ ਕੇ ਆਂਦੇ ਆ।
ਹਾਂਜੀ, ਕਟਵਾ ਕਰਵਾ ਕੇ ਈ ਲੈ ਕੇ ਆਂਦੇ ਏਂ।
ਹਾਂ, ਤੁਸੀਂ ਉਹਨਾਂ ਜਿਵੇਂ ਤੁਸੀਂ ਕਟਿੰਗ ਕਰਵਾ ਕੇ ਲਿਆਂਦੇ ਓ ਨਾ, ਉਹਨੂੰ ਤੁਸੀਂ ਮਤਲਬ ਕਿ ਚੰਗੀ ਤਰ੍ਹਾਂ ਵਾਸ਼ ਕਰ ਲੈਣਾ ਇਹ ਮਤ ਕਿ ਉਹਦੇ ਉੱਤੇ ਡਸਟ-ਡੂਸਟ ਜੋ ਵੀ ਨਾ, ਉਹਨੂੰ ਚੰਗੀ ਤਰ੍ਹਾਂ ਵਾਸ਼ ਕਰ ਕ ਉਹਦੀਆਂ ਗਿੜਕਾਂ ਸਾਰੀਆਂ ਬਾਹਰ ਕੱਢ ਦੇਣੀਆਂ।
ਅੱਛਾ ਜੀ।
ਤੇ ਸ ਉਸ ਤੋਂ ਬਾਅਦ ਇਹਨੂੰ ਅੱਛੀ ਤਰ੍ਹਾਂ ਦੋ ਵਾਰੀ, ਦੋ-ਤਿੰਨ ਪਾਣੀ ਚ ਧੋ ਕੇ ਔਰ ਇਹਨੂੰ ਮਤਲਬ ਕਿ ਪੁੱਲ ਫੂਰੀ ਇੱਕ ਦਿਨ ਦੀ ਪੂਰੀ ਧੁੱਪ ਲਵਾ ਲੈਣਾ।
ਠੀਕ ਐ ਜੀ।
ਠੀਕ ਐ ਨਾਂ, ਤੁਸੀਂ ਪੂਰੀ ਧੁੱਪ ਲਵਾ ਕੇ ਤੇ ਤੁਸੀਂ ਇਹਨਾਂ ਨੂੰ ਰੱਖ ਕੇ, ਉਸ ਤੋਂ ਬਾਅਦ ਤੁਸੀਂ ਮਸਾਲੇ ਜੇੜੇ ਨੇ ਉਹ ਜਿੰਨੇ ਆ ਤੁਸੀਂ ਅਗਰ ਤੁਸੀਂ ਜ਼ਿਆਦਾ ਮਸਾਲਾ ਪਾਉਣਾ ਚਾਂਦੇ ਓਂ ਤੇ ਉਹਦੇ ਸਾਬ ਨਾਲ ਤੁਸੀਂ ਮਤਲਬ ਕਿ ਸਮਾਨ ਅੱਧਾ-ਅੱਧਾ ਕਿੱਲੋ ਮਤਲਬ ਲਿਆਣਾ ਸਾਰਾ
ਅੱਛਾ ਜੀ।
ਤੁਸੀਂ ਸੌਂਫ ਅੱਧਾ ਕਿੱਲੋ ਸੌਂਫ ਪਾਣਾ ਤੇ ਇੱਕ ਪਾਈਆ ਮੇਥਰੀ ਪਾਲੈਣਾ ਵਿੱਚ ਕੋਈ ਥੋੜੀ ਸੀ ਕਲੋਂਜੀ ਪਾ ਲੈਣੀ ਐ, ਪਾਈਆ ਈ ਹਲਦੀ ਲ ਦੋ ਸੌ ਗ੍ਰਾਮ ਹਲਦੀ ਔਰ ਦੋ ਸੌ ਗ੍ਰਾਮ ਲਾਲ ਮਿਰਚ ਪਾ ਲੈਂਣੀ ਐ। ਔਰ ਇਹ ਇੱਕ ਮਤਲਬ ਕਿ ਜੇੜੀ ਛੋਟੀ ਡਿੱਬੀ ਹੁੰਦੀ ਐ ਹਿੰਗ ਵਲੀ ਇੱਕ ਹਿੰਗ ਦੀ ਡੱਬੀ ਪਾ ਲਿਆਣੀ ਐ, ਤੁਸੀਂ ਉਹ ਨਾਂ ਸਾਰੇ ਮਸਾਲੋ ਥੋੜੀੇ ਸੀ ਨਾ ਧੁੱਪ ਲਵਾ ਲੈਂਣੀ ਅੱਛੀ ਤਰ੍ਹਾਂ, ਮਤਲਬ ਕਿ ਜਿਹੜਾ ਉਹਂਦਾ ਦਾ ਜਿਹੜਾ ਅੰਦਰ ਦਾ
ਮਸਾਲੇ ਨੂੰ ਧੁੱਪ ਲਵਾ
ਹਾਂਜੀ, ਮਸਾਲੇ ਨੂੰ ਈ, ਥੋੜ੍ਹੀ ਜਿਹੀ ਧੁੱਪਲਵਾ ਕਿ ਤੁਸੀਂ ਉਹਨਾਂ ਨੂੰ ਨਾ, ਦਰ-ਦਰਾ ਦਰ-ਦਰਾ ਸਾ ਮਿਕਸੀ ਚ ਮਤਲਬ ਪੀਸ ਲੈਣਾ ਹੈ ਨਾਂ, ਬਈ ਬਿਲਕੁਲ ਫਾਈਨ ਪਾਊਡਰ ਨਈਂ ਬਣਾਣਾ। ਅਸੀਂ ਉਹਦਾ ਮਤਲਬ ਕਿ ਦਰਦਰਾ ਰੱਖਣਾ ਐ। ਤੁਸੀਂ ਪਹਿਲੇ ਉਹਨਾਂ ਨੂੰ ਅਛੀ ਤਰ੍ਹਾਂ ਦੇਖ ਲੈਣਾ, ਕੋਈ ਕੰਕਰ ਵਗੈਰਾ ਨਾ ਹੋਏ ਸਾਫ਼ ਕਰ ਲੈਣਾ ਪਹਿਲੇ, ਹਾਂ ਫੇਰ ਮਤਲਬ ਕਿ ਤੁਸੀਂ ਉਹਨੂੰ ਦਰਦਰਾਸਾ ਪੀਸ ਕੇ ਤੇ ਉਹਨੂੰ ਤੁਸੀਂ ਔਰ ਰੱਖ ਲੈਣਾ ਔਰ ਤੇਲ ਸਰਸੋਂ ਦਾ, ਬਈ ਕਈ ਲੋਕ ਨਾ ਸਰਸੋਂ ਤੇਲ ਨੂੰ ਕੀ ਕਰਦੇ ਨੇਂ, ਮਤਲਬ ਥੋੜ੍ਹਾ ਗਰਮ ਕਰਕੇ ਤੇਜ਼ ਆ ਠੰਡਾ ਕਰਕੇ, ਫੇਰ ਪਾਂਦੇ ਨੇ ਲੇਕਿਨ ਮੈਂ ਕਦੀ ਨਈਂ ਪਾਇਆ ਮੈਂ ਹਮੇਸ਼ਾ ਮੈਂ ਕੱਚੇ ਤੇਲ ਨਾਲ ਈ ਪਾਨੀ ਆਂ। ਨਈਂ, ਹਾਂਜੀ ਬਈ ਤੇਲ ਨੂੰ ਮੈਂ ਗਰਮ ਨੀਂ ਕਿਉਂ ਕਿ ਉਹਦੀ ਜਿਹੜੇ ਗਰਮ ਤੇਲ ਦੀ ਥੋੜੀ ਮਹਿਕ ਆ ਜਾਂਦੀ ਐ।
ਹਾਂਜੀ
ਹਾਂਜੀ ਤੇ ਮਸੀਂ ਕਹਿ ਲਓ, ਜਿਸ ਭਾਂਡੇ ਵਿੱਚ ਤੁਸੀਂ ਅਚਾਰ ਪਾਣਾ ਨਾਂ
ਹਾਂਜੀ।
ਮਤਲਬ ਕਿ ਜਿਵੇਂ ਜਿਹੜਾ ਵੀ ਬਰਤਨ ਚੋਂ ਤੁਸੀਂ ਅਚਾਰ ਨੂੰ ਰੱਖਣਾ। ਸੇਵ ਕਰਕੇ ਤੁਸੀਂ ਉਸ ਡੱਬ ਬੈਨੂੰ ਥੋਡੀ ਪਹਿਲੇ ਇਤਨਾਂ ਟੁਕੜਾ ਹਿੰਗ ਦਾ ਲੈ ਕੇ ਉਹਨੂੰ ਕੋਟਨ ਚ ਲਵੇਟ ਲੈਣਾ ਉਨੂੰ ਕੋਟਨ ਚ ਲਵੇੇਟ ਕੇ ਉਨੂੰ ਥੋੜ੍ਹੀ ਸੀ ਮਤਲਬ ਕਿ ਅੱਗ ਲਗਾ ਕੇ ਡੱਬਾ ਉੱਤੇ ਉਲਟਾ ਕਰ ਦੇਣਾਂ।
ਅੱਛਾ ਜੀ, ਉਹ ਡੱਬੇ
ਸਾਰਾ ਜਿੜਾ ਧੂੰਆਂ ਐ ਜੇੜਾ ਡਿੱਬੇ ਵਿੱਚ ਹੋ ਜਾਏ ਠੀਕ ਹੈ ਨਾ ਉਸ ਤੋਂ ਬਾਦ ਤੁਸੀਂ ਸਾਰੇ ਮ ਸਾਲੇ ਜਿਹੜੇ ਨੇ ਉਹ ਜਿਹੜੇ ਅੰਬ ਸੁੱਕ ਗਏ ਨੇ ਦੇਖ ਲੈਂਣਾ ਕੋਈ ਗੇੜਕ ਵਿੱਚ ਤਾਂ ਨਹੀਂ ਹੈਗੀ ਸਾਰੀ ਕਿ
ਅੱਛਾ ਜੀ ਤੇ ਧੁੱਪ ਕਿੰਨੀ ਲਵਾਣੀ ਹੈ ਕਿੰ ਕਿੰਨੇ ਦਿਨਾਂ ਦੀ ਧੁੱਪ ਲਵਾਣੀ ਐ ਬਸ ਇੱਕ ਦਿਨ ਦੀ
ਹਾਂਜੀ ਇੱਕ ਦਿਨ ਦੀ ਧੁੱਪ ਬੋਤ ਹੈ ਔਰ ਇੱਕ ਦਿਨ ਦੀ ਧੁੱਪ ਲਗਵਾਣ ਤੋਂ ਬਾਅਦ ਤੁਸੀਂ ਜਿਹੜਾ ਮਸਾਲਾ ਸਾਰਾ ਪੀਸਿਆ ਮਤਲਬ ਕਿ ਉਹ ਬ ਤਨ ਨੂੰ ਹਿੰਗ ਲਗਵਾ ਲਈਏ ਇਹਨੂੰ ਔਰ ਸਾਰੇ ਮਸਾਲੇ ਜਿਹੜੇ ਨੇ ਮਿਕਸ ਕਰ ਲੈਣੇ ਅਸੀਂ ਸਾਰੇ ਮਸਾਲਿਆਂ ਨੂੰ ਅਸੀਂ ਮਿਕਸ ਕਰਕੇ ਕ ਇੱਕ ਮਤਲਬ ਬਰਤਨ 'ਚ ਰੱਖ ਲੈਂਣੀ ਥਾਲ 'ਚ ਕਿਸੇ 'ਚ ਵੀ ਔਰ ਅਸੀਂ ਜਿਹੜੇ ਕੱਟੇ ਹੋਏ ਅੰਬ ਹੈ ਨਾ ਉਹਨੂੰ ਵੱਡਾ ਇੱਕ ਭਾਂਡਾ ਲੈ ਲੈਣਾ ਖੁੱਲਾ ਜਿਹਦੇ ਚ ਅੱਛੀ ਤਰ੍ਹਾਂ ਮਿਕਸ ਹੋ ਜਾਣੀ
ਮਿਕਸ ਹੋ ਜਾਣ ਹਾਂਜੀ ਹਾਂਜੀ ਠੀਕ ਹੈ
ਅਸੀਂ ਪੈਲੇ ਅੰਬ ਪਾਵਾਂਗੇ ਫਿਰ ਉਸ ਤੋਂ ਵਿੱਚ ਅ ਵੀ ਨਮਕ ਜਿਹੜਾ ਹੈ ਨਾ ਨਮਕ ਜਿਵੇਂ ਅਸੀਂ ਪੰਜ ਕਿੱਲੋ ਪਾਵਾਂਗੇ ਤਾਂ ਅਸੀਂ ਇੱਕ ਕਿੱਲੋ ਨਮਕ ਪੂਰਾ ਪਾਵਾਂਗੇ ਚਾਰ ਕਿਉਂਕਿ ਇੱਕ ਕਿੱਲੋ ਤੋਂ ਅਗਰ ਘੱਟ ਪਾਵਾਂਗੇ ਨਮਕ ਤੇ ਆਚਾਰ ਖਰਾਬ ਹੋ ਜਾਂਦਾ ਹੈ
ਹਾਂਜੀ ਹਾਂਜੀ ਨਹੀਂ ਸਹੀ ਗੱਲ ਹੈ ਜੋ ਆਪਣੀ
ਤੇ ਸਰਸੋਂ ਦਾ ਤੇਲ ਤੁਸੀਂ ਦੋ ਬੋਤਲ ਪਾ ਲਏ ਜਾਂ ਲੀਟਰ ਲੀਟਰ ਬਣੇ ਦੋ ਬੋਤਲ
ਅੱਛਾ ਪੰਜ ਕਿੱਲੋ ਦੇ ਵਿੱਚ ਦੋ ਕਿੱਲੋ ਬੋਟਲ ਪੈਂਦੀ ਹੈ
ਹਾਂਜੀ ਦੋ ਬੋਤਲ ਕਿਉਂਕਿ ਅਸੀਂ ਇੱਕ ਬੋਤਲ ਦੇ ਨਾਲ ਅਸੀਂ ਸਾਰਾ ਮਸਾਲਾ ਮਿਕਸ ਕਰ ਲਵਾਂਗੇ
ਹਾਂਜੀ ਹਾਂਜੀ ਠੀਕ ਹੈ ਤੇ ਇੱਕ ਵੈਸੇ ਅਸੀਂ ਇਹ ਅਚਾਰ ਦੇ ਵਿੱਚ ਪਾ ਦਾਂਗੇ
ਤੇ ਉਹ ਅਸੀਂ ਦੋ ਵਾਰੀ ਕਰਕੇ ਪਾਵਾਂਗੇ
ਅੱਛਾ ਜੀ ਠੀਕ ਹੈ
ਉਹ ਦਿਨ ਅਸੀਂ ਮਤਲਬ ਕਿ ਅਚਾਰ ਨੂੰ ਮਿਕਸ ਕਰਕੇ ਅਸੀਂ ਸਾਰਾ ਮਸਾਲਾ ਉੱਪਰ ਮਿਕਸ ਕਰ ਲੈਣਾ ਮਤਲਬ ਕਲੋਂਜੀ ਪਾ ਲੈਣੀਏ ਜੋ ਵੀ ਅਸੀਂ ਪਾ ਰਹੇ ਸੌਂਫ ਜ ਵੈ ਹਨਾ ਕਈ ਲੋਕ ਜਵੈਨ ਵੀ ਪਾਂਦੇ ਨੇ ਉਹਦੇ ਅੱਛੇ ਟੇਸਟ ਵਾਸਤੇ ਮਤਲਬ ਕਿ ਦੋ ਕੁ ਚਮਚ ਜਵੈਨ ਦੇ ਵਿੱਚ ਮਿਕਸ ਕਰ ਲੈਣੇ ਆ
ਅੱਛਾ ਜੀ
ਹਾਂਜੀ ਔਰ ਕਲੋਂਜੀ ਪਾਣੀ ਹੈ ਕੋ ਕਲੋਂਜੀ ਵੀ ਅੱਛੀ ਪਾਣੀ ਕਿ ਉਹਦੀ ਮਤਲਬ ਕਿ ਉਹਦਾ ਟੇਸਟ ਜਿਹੜਾ ਅਚਾਰਦਾ ਅੱਛਾ ਆਵੇ ਮਤ ਕਿ ਜਿਵੇਂ ਤੁਸੀਂ ਅਸੀਂ ਅਸੀ ਸਾਲਾ ਮਤਲਬ ਕਿ ਜਿਵੇਂ ਅੱਧਾ ਕਿੱਲੋ ਸੌਂਫ ਪਾਈ ਆ ਮੇਥਰੀ ਲੈ ਨਾ ਉਹਦੇ ਹਿਸਾਬ ਨਾਲ ਸਾਨੂੰ ਕੋਈ ਵੀ ਵੀ ਕੁ ਰਪੇ ਦੀ ਕਲੋਂਜੀ ਅਸੀਂ ਪਾ ਲੈਣੀ ਹੈ
ਅੱਛਾ ਠੀਕ ਹੈ ਮਤਲਬ ਜ਼ਿਆਦਾ ਸਮਾਨ ਨਾ ਹੋ ਜਾੇ ਜੋ ਲਿਮਿਟ ਦਾ ਹੀ
ਹਾਂ ਐ ਲਿ ਮਟਹੈ ਇਹਲੀਮਟ ਹੈਗੀ ਹੈ ਹਾਂ ਜੋ ਕੋਈ ਮਸਾਲਾ ਅਗਰ ਜ਼ਿਆਦਾ ਪਾਣਾ ਚਾਹੁੰਦਾ ਹੈ ਉਹ ਜ਼ਿਆਦਾ ਵੀ ਪਾ ਸਕਦਾ ਹੈ ਲੇਕਿਨ ਇਹ ਲਿਮਟ ਹੈਗੇ ਇਹਦੀ ਵੀ ਇੰਨਾ ਤਾਂ ਅਸੀਂ ਪਾਣਾ ਹੀ ਪਾਣਾ ਠੀਕ ਹੈ ਨਾ ਜਿਵੇਂ ਅੱਧਾ ਕਿੱਲੋ ਸੌਂਫ ਪਾਈਆ ਮੇਥਰੇ ਅਤੇ ਦੋ ਸੌ ਗ੍ਰਾਮ ਹਲਦੀ ਦੋ ਸੌ ਗ੍ਰਾਮ ਮਿਰਚ ਔਰ ਇੱਕ ਪੈਕ ਇੱਕ ਡੱਬੀ ਹਿੰਗ ਦੀ ਕਲੋਂਜੀ ਔਰ ਜਵਾੈਣ ਤੁਸੀਂ ਅਗਰ ਪਾਣਾ ਚਾਂਦੇ ਹੋ ਕਾਲੀ ਮਿਰਚ ਕਾਲੀ ਮਿਰਚ ਦਾ ਪਾਊਡਰ ਮਿਲ ਜਾਂਦਾ ਅਗਰ ਤੁਸੀਂ ਦਰਦਰੀ ਘਰ ਪਾਣੀ ਹੈ ਤਾਂ ਤੁਸੀਂ ਉਹ ਪਾ ਸਕਦੇ ਠੀਕ ਨਾ ਸਾਰੇ ਮਸਾਲੇ ਨੂੰ ਮਿਕਸ ਕਰਕੇ ਤੁਸੀਂ ਮਿਕਸ ਕਰ ਕਰ ਕਿ ਸਾਰੇ ਮਸਾਲੇ ਦੇ ਵਿੱਚ ਅੰਬ ਨੂੰ ਅੱਛੀ ਤਰ੍ਹਾਂ ਮਤਲਬ, ਕਰਨਾ ਕਿ ਸਾਰੇ, ਅੰਬਾਂ ਦੇ ਉੱਤੇ ਮਸਾਲਾ ਮਿਕਸ ਹੋ ਜਾਏ, ਹਾਂਜੀ-ਹਾਂਜੀ। ਔਰ ਉਹਨਾਂ ਨੂੰ ਮਿਕਸ, ਹਾਂਜੀ-ਹਾਂਜੀ, ਅੱਛੀ ਤਰ੍ਹਾਂ ਹੱਥਾਂ ਦੇ ਨਾਲ ਮਸਲ-ਮਸਲ ਕੇ ਮਸਾਲਾ ਮਿਕਸ ਕਰ ਲੈਣਾ, ਤੁਸੀਂ ਅਸੀਂ ਜਿਹੜੇ ਡੱਬੇ ਹਿੰਗ ਪਾਕੇ ਧੂਣੀ ਦਿੱਤੀ ਸੀ, ਉਸ ਡੱਬੇ ਦੇ ਵਿੱਚ ਅਚਾਰ ਨੂੰ ਪਾ ਲੈਣਾ। ਇੱਕ ਬੋਤਲ ਦੇ ਨਾਲ, ਅਸੀਂ ਮਸਾਲਾ ਮਿਕਸ ਕਰ ਲਿਆ।
ਅੱਛਾ ਜੀ।
ਫਿਰ ਅਸੀਂ ਉਹਦੇ 'ਚ ਜਿਹੜੇ ਮਤਲਬ ਕਿ, ਅਸੀਂ ਅੱਜ ਤੇਲ ਨਹੀਂ ਪਾਵਾਂਗੇ ਉਹਦੇ 'ਚ।
ਹਾਂਜੀ।
ਕਿ ਜਿੰਨ੍ਹਾਂ ਤਾਂ ਅਸੀਂ ਇੱਕ ਬੋਤਲ ਪਾ ਲਈਏ ਨਾ, ਉਹਨੂੰ ਉਸੀ ਕੱਪੜੇ ਨਾਲ ਬੰਨ੍ਹਕੇ ਵੀ ਉਹਦਾ'ਚ ਮਤਲਬ ਕਿ ਡੱਬੇ 'ਚ ਪਾਲਿਆ ਸਾਰਾ ਅਚਾਰ, ਉਸ ਤੋਂ ਬਾਅਦ ਤੁਸੀਂ ਉਹਨੂੰ ਕੱ ਕੱਪੜੇ ਨਾਲ ਬੰਨਕੇ, ਧੁੱਪੇ ਰੱਖ ਦੇਣਾ ਏ।
ਅੱਛਾ, ਕੱਪੜਾ ਉਹਦੇ ਡੱਬੇ ਢੱਕਣ ਦੇ ਵਿੱਚ ਅ ਲਗਾਣੈ, ਅੱਛਾ ਜੀ।
ਓਰ ਕੱਪੜੇ ਨਾਲ ਬੰਨ੍ਹਕੇ ਉਹਨੂੰ ਧੁੱਪ ਤੇ ਰੱਖ ਦੇਣਾ ਏ, ਓਰ ਮਤਲਬ ਕਿ ਜੀ, ਕੱਪੜਾ ਬਣਨਾ ਖਾਲੀ ਕੋਈ ਵੀ ਕੋਟਨ ਦਾ ਕੱਪੜਾ ਬੰਨ ਦੇਣਾ, ਜਿ ਜਿਹਦੇ ਨਾਲ ਹਵਾ ਬਾਹਰ ਨਿਕਲਦੀ ਜਾਵੇ, ਉਹਦੀ ਗਰਮੈਸ਼ ਬਾਹਰ ਨਿਕ, ਹਾਂਜੀ। ਹਾਂਜੀ-ਹਾਂਜੀ, ਤੇ ਉਸਨੂੰ ਤੁਸੀਂ ਇੱਕ ਇੱਕ ਦਿਨ ਮਤਲਬ ਕਿ, ਪੂਰੀ ਜਿਮੇ ਰਾਤ ਰਿਹਾ, ਪਿਆ-ਪਿਆ ਰਿਹਾ, ਪੂਰਾ ਦਿਨ ਵੀ ਪਿਆ ਰਿਹਾ ਉਸ ਤੋਂ ਬਾਅਦ ਢੱਕਣ ਖੋਲਕੇ ਦੇਖਣਾ ਕਿ, ਅਚਾਰ ਕਾਫ਼ੀ ਨੀਚੇ ਹੋਜੇਗਾ ਮਤਲਬ। ਹੈਨਾ, ਫਿਰ ਉਹਨੂੰ ਅਸੀਂ-ਅਸੀਂ, ਅੱਛੀ ਤਰ੍ਹਾਂ ਮਿਕਸ ਕਰ ਲੈਣਾ ਫੇਰ। ਹਾਂਜੀ-ਹਾਂਜੀ, ਅੱਛੀ ਤਰ੍ਹਾਂ ਬੇ, ਬੇਸ਼ੱਕ ਅਸੀ ਉਸਨੂੰ ਪਹਿਲੇ ਜਿਹੜੇ ਖੁੱਲੇ ਭਾਂਡੇ'ਚ, ਵੈਸੇ ਉਸੇ ਭਾਂਡੇ ਵਿੱਚ ਪਲਟ ਲਾਂਗੇ।
ਆ, ਅੱਛਾ, ਠੀਕ ਐ।
ਮਤਲਬ ਕਿ, ਉਹਨੂੰ ਅੱਛੀ ਤਰ੍ਹਾਂ ਫੇਰ ਮਿਕਸ ਕਰਕੇ ਫੇਰ ਪਾ ਦੇਣਾ, ਫੇਰ ਉਸੇ ਵਿੱਚ ਅਸੀ ਜਿਹੜੀ ਇੱਕ ਬੋਤਲ ਤੇਲ ਦੀ ਐਕਸਰਾ ਰੱਖੀ ਸੀ, ਉਹ ਇੱਕ ਇੱਕ ਤੇਲ ਦੀ ਬੋਤਲ ਅਸੀ ਅੱਧੀ ਪਾ ਦਾਂਗੇ, ਉਹਦੇ ਉੱਤੇ ਹਾਂਜੀ, ਹਾਂਜੀ-ਹਾਂਜੀ। ਅੱਧੀ ਪਾ ਦਿੱਤੀ, ਫੇਰ ਔਸੀ ਉਹਨੂੰ ਅੱਠ-ਦਸ ਦਿਨ ਬਾਅਦ ਫੇਰ ਦੇਖਾਂਗੇ, ਹ ਉਹਨੂੰ ਮਤਲਬ ਕਿ ਮਿ ਕਸ ਰੋਜ਼ ਹੀ ਕਰਦੇਣਾ, ਧੁੱਪੇ ਰੱਖਿਆ ਹੋਇਆ।
ਅੱਛਾ ਜੀ, ਤੇ ਮਤਲਬ ਇੱਕ ਦਿਨ ਦੀ ਧੁੱਪ ਪਰ ਜ਼ਿਆਦਾ ਏ ਇਹਨੂੰ ਜ਼ਰੂਰੀ, ਅਚਾਰ ਨੂੰ ਹਨਾ।
ਨਹੀਂ-ਨਹੀਂ ਅਚਾਰ ਤੇ ਇਹਨੂੰ, ਇਹ, ਇਹਨੂੰ ਤੇ ਪੰਜ-ਚਾਰ ਦਿਨ ਧੁੱਪੇ ਹੀ ਪਿਆ ਰੇਣ ਦੇਣੈ।
ਅੱਛਾ-ਅੱਛਾ।
ਇਹਨੂੰ ਚੁੱਕਣਾ ਨੀ, ਹੈਨਾ ਬ ਜਿਵੇਂ ਹੁਣ ਜਿਵੇਂ ਚੁੱਕਣਾ ਨੀ, ਅਸੀਂ ਧੁੱਪ ਤੋਂ। ਔਰ ਜਿਵੇਂ, ਹਾਂ, ਉਹਦੀ ਗੱਲ'ਚ ਫੇਰ ਮਤਲਬ ਕਿ ਜਿਵੇਂ ਪੰਜ-ਛੇ ਦਿਨ ਬਾਅਦ ਦੇਖਣਾ ਤੁਸੀਂ, ਅਚਾਰ ਦੇ ਵਿੱਚ ਤੁਹਾਨੂੰ ਲੱਗ ਰਿਹਾ ਕਿ ਤੇਲ ਚਾਹੀਦਾ ਇਹਦੇ'ਚ ਹੋਰ ਜੇ, ਵੀ ਉੱਪਰ ਤੱਕਨ, ਉੱਪਰ ਤੱਕ ਤੈਰਦਾ ਹੋਵੇ ਤੇਲ। ਅਗਰ ਤੁਹਾਨੂੰ ਲੱਗੇ ਕਿ ਜ਼ਰੂਰਤ ਇਹਦੇ'ਚ ਹੋਰ ਹੈਗੀ ਏ, ਤੇ ਤੁਸੀਂ ਜਿਹੜੀ ਅੱਧੀ ਬੋਤਲ ਹੈਗੀ ਪਾ ਦੇਣੀ ਏ, ਜੇ ਅੱਧ ਧੀ ਬੋਤਲ ਤੋਂ ਘੱਟ ਦੀ ਜ਼ਰੂਰਤ ਹੈ, ਤੇ ਘੱਟ ਵੀ ਪਾ ਸਕ
ਘੱਟ ਪਾਓ, ਆਪਣੇ ਦੇਖਲੋ, ਜਿਸ ਹਿਸਾਬ ਨਾਲ ਤੁਹਾਨੂੰ ਪਾਣਾ, ਸਹੀ ਲੱਗਦਾ।
ਕਿ ਜਿ, ਜੇ ਤੇਲ'ਚ, ਅਚਾਰ'ਚ ਤੇਲ ਖੁੱਲਾ ਹੋਏਗਾ ਨਾ, ਤੇ ਉਹ ਕਦੀ ਖ਼ਰਾਬ ਨਹੀਂ ਹੋਏਗਾ, ਹ ਹਾਂ, ਫਿਰ ਮਤਲਬ ਕਿ ਉਹਨੂੰ ਜਿਵੇਂ ਅੱਠ-ਦੱਸ ਦਿਨ ਹੋ ਗਏ ਇਹਨੂੰ ਧੁੱਪ ਰਿਹਾ ਆ ਫਿਰ ਅੰਦਰ ਰੱਖ ਲਉ, ਫਿਰ ਜਿਦੋਂ ਬਾਰਿਸ਼ ਆਵੇ ਇਹਨੂੰ ਬਾਰਿਸ਼ ਵੀ ਚ ਰੱਖਦੇ
ਅੱਛਾ ਜੀ।
ਢੱਕਣ ਬੰਦ ਕਰਕੇ, ਓਤੌ ਚੰਗੀ ਤਰਾਂ। ਹਾਂਜੀ -ਹਾਂਜੀ ਢੱਕਣ ਲਾ ਦੋ, ਢੱਕਣ ਲਾ ਕੇ ਫੇਰ ਇਹਨੂੰ ਜਿਵੇਂ, ਬਾਰਿਸ਼ਾਂ ਦਾ ਮੌਸਮ ਆਇਆ, ਹੁਣ ਸ਼ੁਰੂ ਹੈ ਤੇ ਬਾਰਿਸ਼ਾਂ ਦੇ ਵਿੱਚ ਵੀ, ਇੱਕ ਦੋ ਤਿੰਨ, ਬਾਰਿਸ਼ਾਂ ਵੀ ਲਵਾ ਦੇਣੀਆਂ ਨੇ।
ਅੱਛਾ ਜੀ ਠੀਕ ਹੈ, ਅ ਅੱਛਾ ਇਹ ਬਾ। ਬਾਰਿਸ਼, ਅੱਛਾ, ਇੱਕ ਅੱਧੀ ਬਾਰਿਸ਼ ਬਹੁਤ ਏ।
ਹਾਂਜੀ -ਹਾਂਜੀ, ਇਹ ਵੀ, ਜ਼ਰੂਰੀ ਹੈਗੀ ਬਾਰਿਸ਼ ਲੱਗਣੀ ਞੀ ਐਨੂੰ।
ਅੱਛਾ ਜੀ।
ਵੀ, ਅਸੀਂ ਤਾਂ ਮਤਲਬ, ਕਿ ਜਿਵੇਂ ਗੈਲਰੀ ਵਗੈਰਾ ਵਿਚ ਰੱਖ ਦੇਿੰਦੇ ਹਾਂ। ਅਸੀਂ ਚੁੱਕਦੇ ਨਹੀਂ।
ਹਾਂਜੀ -ਹਾਂਜੀ ਹੁਣ ਕਈਆਂ ਦੀ ਗੈਲਰੀ ਵਗੈਰਾ ਨਹੀਂ ਵੀ ਹੁੰਂਦੀ। ਬੰਦਾ
ਹਾਂ, ਮਤਲਬ ਆਪਣੇ। ਘਰ ਚ, ਕਿਸੇ ਜਿਵੇਂ, ਬਰਾਂਡੇ ਵਿੱਚ ਮਤਲਬ ਕਿ ਬਰਾਂਡਾ ਖੁੱਲਾ ਹੈ, ਤੇ ਇੱਕ ਸਾਈਡ ਤੇ ਰੱਖ ਦੋ
ਅੱਛਾ ਜੀ।
ਲੈ ਕੋਨਰ ਚ ਪਿਆ ਰਹੇ, ਕੋਈ ਦਿੱਕਤ ਨਹੀਂ ਹੈ। ਤੇ ਬਾਰਿਸ਼ ਆਵੇ, ਤੇ ਜਰਾ ਬਾਰਿਸ਼ ਲਵਾ ਦਉ ਹਾਂ। ਹੋਰ, ਤੁਹਾਡਾ ਅਚਾਰ ਜਿਹੜਾ ਬਹੁਤ ਅੱਛਾ ਬਣੇਗਾ। ਇੱਕ ਸਾਲ ਦੋ ਸਾਲ ਤੁਸੀਂ ਕਿਤਨੇ, ਕਿ ਮਤਲਬ, ਲੰਬੇ ਟਾਈਮ ਤੱਕ ਖਾ ਸਕਦੇ।
ਅਚਾਰ ਜਿਆਦਾ, ਖ਼ਰਾਬ ਤੇ ਨਹੀਂ ਹੋਏਗਾ, ਬਈ ਜ਼ਿਆਦਾ ਦੇਰ ਪਿਆ ਰਹੇਗਾ
ਮੇਰਾ ਪਾਇਆ ਹੋਇਆ। ਅਚਾਰ ਤਾਂ ਦੋ ਸਾਲ ਤੋਂ, ਪਹਿਲਾਂ ਦਾ ਵੀ ਪਾਇਆ ਦਾ ਵੀ, ਬਹੁਤ ਅੱਛਾ, ਉਸੇ ਤਰ੍ਹਾਂ ਮਤਲਬ ਕਿ ਉਹਦੀਆਂ ਮਤਲਬ ਇੱਕ- ਇੱਕ ਪੀਸ, ਜਿਹੜਾ ਬਿਲਕੁਲ ਇੱਕ ਦਮ ਗ੍ਰੀਨ। ਕਲਰ ਜਿਯਾ, ਅੱਛਾ ਟੇਸਟ ਹੈ ਉਹਦਾ ਕੋਈ ਜਿਆ੍ਹਦਾ ਖਰਾਬ ਨਹੀਂ ਹੋਏਗਾ।
ਹਾਂਜੀ, ਅਚਾਰ ਦਾ ਐ ਹੋ ਜਾਂਦਾ ਨਾ ਚਲੋ, ਅਚਾਰ ਪਾ ਲਏ ਬੰਦਾ ਚਲੋ ਕਦੀ ਸਬਜ਼ੀ ਨਹੀਂ ਵੀ।
ਹਾਂ ਬਈ, ਐਦ ਕੱਯੂ ਜਿਵੇਂ ਕਿਸੇ ਵੇਲੇ ਬਾਰਿਸ਼ ਹੋਂਦੀ ਪਈ ਜੇ ਬਾਰਿਸ਼ ਤੇਜ਼ ਹਦੀ ਹੈ, ਬਾਹਰ ਹੀ ਨਹੀਂ ਜਾਇਆ ਜਾਂਦਾ। ਸਬਜ਼ੀ ਲੈਣ ਨਹੀਂ ਜਾਇਆ ਜਾਂਦਾ
ਹਾਂਜੀ -ਹਾਂਜੀ। ਠੀਕ ਹੈ ਜੀ, ਬਹੁਤ ਅੱਛਾ ਲੱਗਿਆ ਜੀ, ਤੁਹਾਡਾ ਅਚਾਰ। ਸਹੀ ਹੈ, ਮੈਂ ਜ਼ਰੂਰ ਤੁਹਾਡੇ ਕੋਲ ਪਵਾਵਾਂਗੀ ਮੈਂ ਅਚਾਰ।
ਨਹੀਂ, ਤੁਸੀਂ ਮੈਂ ਤੁਸੀਂ, ਆਪਣੇ ਰੈਸਪੀ ਨੋਟ ਕਰ ਲਓ, ਤੁਸੀਂ ਆਪ ਵੀ ਪਾ ਸਕਦੇ ਹੋ
ਠੀਕ ਹੈ, ਆਂਟੀ ਜੀ।
ਹਾਂ ਜੀ ਠੀਕ ਹੈ।
ਓਕੇ -ਓਕੇ ਬਾਏ।
ਹੈ।